ਹੈਲੋ
ਚਾਚਾ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ।
ਵਧੀਆ- ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ‌।
ਹਾਂਜੀ, ਸ਼ੁਕਰ ਹੈ ਪਰਮਾਤਮਾ ਦਾ ਬੇਟੇ ਸਭ ਠੀਕ
ਹਾਂਜੀ-ਹਾਂਜੀ ਹੋਰ ਘਰ ਪਰਿਵਾਰ ਸਭ ਠੀਕ।
ਹਾਂ ਸਭ ਠੀਕ ਹੋਰ ਤੂੰ ਸੁਣਾ ਬੇਟੇ
ਹਾਂਜੀ-ਹਾਂਜੀ ਵਧੀਆ।
ਹਾਂ ਹੋਰ ਕੀ ਕਰਦੇ।
ਹੋਰ ਬਸ ਕੋਈ ਨਹੀਂ ਲੰਗਰ ਪਾਣੀ ਛਕਿਆ ਸੀ, ਅਜੇ ਬਸ ਬੈਠੇ ਸੀ।
ਅੱਛਾ- ਅੱਛਾ।
ਹਾਂਜੀ- ਹਾਂਜੀ, ਹੋਰ ਤੁਸੀਂ ਛਕ ਤੁਸੀਂ ਛਕ ਲਿੱਤਾ ਲੰਗਰ ਪਾਣੀ।
ਹੈਲੋ ਅਵਾਜ ਬੜੀ ਘੱਟ
ਮੈਂ ਕਿਹਾ ਤੁਸੀਂ ਛੱਕ ਲਿੱਤਾ ਲੰਗਰ ਪਾਣੀ।
ਹਾਂਜੀ ਪੁੱਤਰ ਖਾ ਲਿਆ, ਅਸੀਂ ਤਾਂ ਲੰਗਰ ਪਾਣੀ ਛੱਕ ਲਿਆ। ਹਾਂਜੀ -ਹਾਂਜੀ ਹੁਨੀ ਵਿਹਲੇ ਹੋਏ ਆ। ਖਾ ਪੀ ਕੇ ਹੋਰ ਤੁਸੀਂ ਖਾ ਲਿਆ ਵਾ।
ਹਾਂਜੀ- ਹਾਂਜੀ ਖਾ ਲਿਆ।
ਅੱਛਾ।
ਹਾਂਜੀ ਬੱਸ ਆਇਆ ਸੀ, ਜ਼ਰਾ ਬਾਹਰ ਆਇਆ ਸੀ। ਆਪਣਾ ਥੋੜ੍ਹਾ ਜਿਹਾ ਥੋੜਾ ਜਿਹਾ ਖੇਲਦੇ ਨੇ ਨਾ ਤਾਂ ਖੇਲਣ ਆਇਆ ਸੀ, ਥੋੜ੍ਹਾ ਜਿਹਾ ਮੈਂ ਕਿਹਾ
ਅੱਛਾ, ਕੀ ਖੇਲਣ ਆਏ ਹੀ।
ਉਹ ਨਾਈਟ ਕ੍ਰਿਕਟ ਖੇਡਦੇ ਨੇ, ਆਪਾਂ ਬੱਤੀਆਂ ਵਗੈਰਾ ਜਗ੍ਹਾ ਕੇ ਨਾ।
ਅੱਛਾ- ਅੱਛਾ- ਅੱਛਾ
ਹਾਂਜੀ -ਹਾਂਜੀ ਮੈਂ ਕਿਹਾ ਗਰ ਬਹਿ- ਬਹਿ ਕੇ ਵੀ ਵੈਸੇ ਸਰੀਰ ਖ਼ਰਾਬ ਹੋ ਜਾਂਦੇ ਹਨ।
ਹਾਂ -ਹਾਂ ਚੰਗਾ ਸਗੋਂ ਖੇਲਣਾ ਚਾਹੀਦਾ ਹੈ ਕਿ ਖੇਲਣਾ ਚਾਹੀਦਾ ਵੇ ਔਰ ਜਿਹੜੀਆਂ ਖੇਲਾਂ ਅਸੀਂ ਆਪ ਖੇਲੀਏ, ਨਾ ਉਹ ਸ ਮਤਲਬ ਕਿ ਵੈਸੇ ਵੀ ਸਿਹ ਆਪਣੇ ਸਰੀਰ ਨੂੰ ਵੀ ਠੀਕ ਰੱਖਦੀਆਂ ਨੇ।
ਹਾਂਜੀ -ਹਾਂਜੀ
ਹਾਂ, ਅੱਜ ਤਕ ਫੋਨਾਂ ਚ ਗੇਮਾਂ ਖੇਲਦੇ ਨੇ ਉਹ ਨੀ ਉਹ ਬਹਿ- ਬਹਿ ਕੇ ਸਰੀਰ ਖ਼ਰਾਬ ਹੀ ਹੋਣੇ ਏ ਏਸੀਆਂ ਚ ਬਹਿ- ਬਹਿ ਕੇ। ਸਗੋਂ ਬਹੁਤ ਵਧੀਆ ਕਰਦੇ ਹੋ ਤੁਸੀਂ ਇਹ
ਹੂੰ ਹੂੰ ਹੂੰ ਮੈਂ ਉਹੀ ਕਰਦਾ ਮੈਂ ਕਿਹਾ ਵੈਸੇ ਵੀ ਦਿਨ 'ਚ ਟਾਈਮ ਲੱਗਦਾ ਨਹੀਂ, ਜੋਬ ਕਰਕੇ ਪੂਰਾ ਦਿਨ ਜੋਬ ਹੋਂਦੀ ਏ ਮੈਂ ਕਿਹਾ ਚੱਲ ਰਾਤ ਨੂੰ ਖਾਣ ਤੋਂ ਬਾਅਦ ਥੋੜ੍ਹਾ ਜਿਹਾ
ਨਹੀਂ ਬਹੁਤ ਚੰਗਾ ਕਰਦੇ ਹੋ ਬਹੁਤ ਚੰਗਾ ਕਰਦੇ ਹੋ, ਹੁਣ ਤਾਂ ਕੁਛ ਨਹੀਂ ਜਿਹੜੀਆਂ ਸਾਡੇ ਟਾਈਮ ਤੇ ਹੈਗੀਆਂ ਸੀ ਸੀ ਨਾ ਖੇਲਾਂ, ਉਹ ਤੇ ਮਜਾ ਹੀ ਬੜਾ ਆਉਂਦਾ ਸੀ।
ਅੱਛਾ, ਮੈਨੂੰ ਤਾਂ ਪਤਾ ਨਹੀਂ ਹੈਗਾ ਦੱਸੋ। ਮੈਨੂੰ ਕੋਈ ਕਿਹੜੀ ਮਤਲਬ
ਅਸੀਂ- ਅਸੀਂ ਖੇਲਦੇ ਸੀ, ਗੇਂਦ ਗੀਟੇ ਖੋ- ਖੋ ਊਚ, ਨੀਚ
ਮਤਲਬ ਇਹ ਗੇਂਦ ਗੀਟੇ ਤੇ ਕਿਹੜੀ ਉਹ ਕ ਮਤਲਬ ਇਹ ਜਿਹੜੀ ਗੇਂਦ ਗੀਟੇ ਤੇ ਕਿਹੜੀ ਗੇਮ ਹੁੰਦੀ ਸੀ, ਕਿਵੇਂ ਹੁੰਦੀ ਸੀ ਇਹ
ਗੇਂਦ ਗੀਟੇ। ਹਾਂ ਕਿੱਦਾਂ ਦੱਸਾਂ ਤੈਨੂੰ ਹੁਣ ਪਤਾ ਨੀ ਅੱਜ-ਕੱਲ ਮਿਲਣਗੇ ਵੀ ਕਿ ਨਈ ਮਿਲਣਗੇ ਬਾਜ਼ਾਰ ਵਿੱਚ। ਹਾਂ ਉਹ ਪੁਰਾਣੀਆਂ ਈ ਚੀਜ਼ਾਂ ਸੀ ਪੁੱਤਰ। ਹਾਂ ਉਹ ਨਾਂ ਗੀਟੇ ਬਣੇ ਹੁੰਦੇ ਸੀ ਲੱਕੜ ਦੇ ਨਾਂ ਵੀ ਗੀ ਨਾ ਇਤੇ ਬਜਰੀ ਚੁੱਕਦੀ ਦੀ ਹੁੰਦੀ ਏ। ਜਿਵੇਂ ਮਕਾਨ-ਮਕੂਨ ਬਣਦੇ ਹੋਣ ਨਾਂ ਕਿਤੇ ਹਾਂ। ਤੇ ਉਹ ਬਜਰੀਏਤ ਬਜਰੀ ਪਈ ਹੁੰਦੀ ਨਾਂ ਬਜਰੀ ਦੇ ਚਾਰ ਉਹ ਬੱਟੇ ਜੇ ਚੁੱਕਦੇ ਦੇਈ ਦੇ ਸੀ ਹਾਂ। ਤੇ ਗੇਂਦ ਹੁੰਦੀ ਸੀ ਹੱਥ ਵਿੱਚ।
ਅੱਛਾ।
ਹਾਂ ਤੇ ਉਹ ਮਤਲਬ ਕਿ ਬੜਾ ਹੀ ਮਜ਼ਾ ਆਂਦਾ ਏ ਕਿੱਦਾਂ ਸਮਝਾਵਾਂ ਤੈਨੂੰ ਮੈਂ। ਹਾਂ। ਬਰੰਟੇ ਬੜੇ ਖੇਲੇ ਮੈਂ ਤਾਂ ਬਰੰਟੇ ਬੜੇ ਖੇਲੇ ਬੋਤ ਮਜ਼ਾ ਆਂਦਾ ਏ ਬਰੰਟਿਆਂ ਦੀਆ ਬੜੀਆਂ ਗੇਮਾਂ ਹੁੰਦੀਆਂ ਸੀਗੀਆਂ।
ਹਾਂਜੀ-ਹਾਂਜੀ ਬਰੰਟੇ ਤਾਂ ਮੈਂ ਵੀ ਬ ਬੜੇ ਖੇਲੇ ਆ ਇਥੇ ਬਚਪਨ ਚ ਨਾ।
ਹਾਂ ਬਰੰਟੇ, ਖੋ-ਖੋ ਖੇਡੀ ਦੀ ਹੁੰਦੀ ਹੀ।
ਹਾਂਜੀ।
ਹਾਂ ਊਚ ਨੀਚ ਸਟਾਪੂ ਬੜਾ ਖੇਲਿਆ ਮੈਂ।
ਹਾਂਜੀ, ਹਾਂਜੀ-ਹਾਂਜੀ। ਸਟੈਪੂ ਮੈਨੂੰ
ਹਾਂ ਰੱਸਾ ਟੱਪਣਾ ਰੱਸਾ ਟੱਪਣ ਓਦਾਂ ਵੀ ਲੰਬਾਈ ਵੱਧਦੀ ਐ। ਹਾਂ ਮੈਂ ਤਾਂ ਸੋ ਤੋਂ ਉੱਤੇ-ਉੱਤੇ ਕਰ ਜਾਂਦੀ ਹੁੰਦੀ ਸੀ ਰੱ ਸਾ ਟਅਪ ਤੇ ਹਾਂ ਸਕੂਲ
ਤਾਂ ਬਸ ਵੀ ਜਾਦਾ
ਸਕੂਲੋਂ ਆਨਾ ਆਪਣਾ ਹਾਂ ਸਕੂਲੋਂ ਆਣਾ ਆ ਕੇ ਆਪਣਾ ਰੋਟੀ ਖਾਣੀ ਤੇ ਰੋਟੀ ਖਾ ਕੇ ਤੇ ਨਾਲ ਹੀ ਮੈਂ ਖੇਲਣ ਨਿਕਲ ਜਾਣਾ ਸਗੋਂ ਮੈਨੂੰ ਮੰ ਮੰਮੀ ਕੈੰਦੀ ਸੋਜਾ ਦੁਪੈਰ ਦਾ ਟੈਮ ਹੈਗਾ ਸੀ ਸੋਜਾ ਤੇ ਮੈਨੂੰ ਉਦੋਂ ਪਰਵਾਹ ਹੀ ਨੀ ਹੁੰਦੀ ਮੈਨੂੰ ਏ ਹੁੰਦਾ ਸੀ ਮੈਂ ਆਈ ਹਾਂ ਹੁਣ ਮੈਂ ਆਪਣਾ ਖੇਲਣਾ ਵੈ।
ਅੱਛਾ-ਅੱਛਾ
ਮੰਮੀ ਮੇਰੀ ਸੋ ਜਾਂਦੀ ਹੀ ਤੇ ਮੈਂ ਆਪਣਾ ਗਲੀ ਚ ਖੇਲਣਾ ਬੱਚਿਆਂ ਨਾਲ ਹਾਂ ਫੇਰ ਸ਼ਾਮੀ ਕਾਰ ਵੜੀ ਦਾ ਸੀ।
ਹੂੰ ਹਾਂਜੀ-ਹਾਂਜੀ ਪੈਲਾਂ ਤਾਂ ਪੂਰਾ-ਪੂਰਾ ਦਿਨ ਈ ਮਤਲਬ ਬਾਰ ਖੇਲਣ ਚ ਲੱਗ ਜਾਂਦਾ ਜਦੋਂ ਬੱਚੇ ਸੀ।
ਫੇਰ ਸਕੂਲ ਦਾ ਕੰਮ ਕਰੀ ਦਾ ਹੀ।
ਹੁਣ ਤੁਸੀਂ ਬਾਰ ਵੇਖੋ ਕੋਈ ਖੇਲਦਾ ਹੀ ਨੀ ਹੈਗਾ ਬੱਚਾ ਗਲੀਆਂ ਸੁੰਨੀਆਂ ਰਹਿੰਦੀਆਂ ਨੇ ਐਵੇਂ।
ਹਾਂ-ਹਾਂ ਹੁਣ ਤੇ ਅੱਜ- ਕੱਲ ਬਸ ਫੋਨਾਂ ਤੇ ਖੇਲਦੇ ਨੇ ਗੇਮਾਂ।
ਹਾਂਜੀ ਹਾਂ
ਹੂੰ, ਹੁਣ ਤੇ ਕੀ ਕੈੰਦੇ ਨੇ ਕੈਰਮ ਬੋਰਡ ਵੀ ਫੋਨ ਤੇ ਈ ਖੇਲ ਦਿੰਦੇ ਨੇ ਬੱਚੇ।
ਹਾਂਜੀ-ਹਾਂਜੀ ਸਭ ਕੁਛ ਫ਼ੋਨ ਤੇ ਕ੍ਰਿਕਟ ਵੀ ਫੋਨ ਤੇ ਵੀ ਆ ਜਾ ਆ ਜਾਂਦਾ।
ਸਾਰਾ ਕੁਛ ਈ ਫੋਨਾ ਤੇ ਈ ਹਾਂ ਨਈ ਤੇ ਕੈਰਮ ਬੋਰਡ ਤੇ ਵੀ ਇੰਨਾ ਮਜ਼ਾ ਆਉਂਦਾ ਹੁੰਦਾ ਸੀ।
ਹਾਂਜੀ-ਹਾਂਜੀ।
ਚਾਰ ਜਣੇ ਖੇਲਦੇ ਹੀ ਬੈ ਕੇ।
ਹਾਂ ਚਿੜੀ ਛਿੱਕਾ ਬੜਾ ਖੇਲਿਆ ਵਾ ਮੈਂ। ਹਮ ਚਿੜੀ ਛਿੱਕੇ ਚ ਵੀ ਲੰਬਾਈ ਵੱਧਦੀ ਹੈ ਓਦਾਂ ਵੀ
ਹਾਂਜੀ ਹਾਂਜੀ ਹਾਂਜੀ
ਹਮ, ਤਾਂ ਈ ਤਾਂ ਬਿਮਾਰੀਆਂ ਵੱਧਦੀਆਂ ਪਈਆਂ ਨੇ ਚ ਬਹਿ ਕੇ ਫੋਨ ਤੇ ਗੇਮਾਂ ਖੇਲਣਾ, ਬੈਠੇ ਰਹਿਣਾ ਦੇੇ ਰਹਿਣਾ
ਹਾਂ ਜੀ ਹਾਂ
ਤਾਜ਼ੀ ਹਵਾ ਨੀ ਮਿਲਣੀ
ਹਾਂਜੀ ਹਾਂਜੀ
ਹਾਂ ਬਾਹਰ ਬੱਚਾ ਖੇਲੇ ਪਸੀਨਾ ਆਂਦਾ ਵਾ
ਹਾਂਜੀ ਹਾਂਜੀ ਹਾਂਜੀ
ਬਿਮਾਰੀ ਨੇੜੇ ਨਹੀਂ ਆਂਦੀ, ਤਾਜ਼ੀ ਹਵਾ ਮਿਲਦੀ, ਸਾਨੂੰ ਆਕਸੀਜਨ ਮਿਲਦੀ
ਅਤੇ ਅੱਜ- ਕੱਲ੍ਹ ਨਾ ਬੱਚੇ ਮਤਲਬ ਪੜ੍ਹਾਈ ਦਾ ਵੀ ਬੜਾ ਜ਼ੋਰ ਪੈ ਗਿਆ ਬੱਚਿਆਂ 'ਤੇ
ਹਾਂ ਅੱਜ -ਕੱਲ ਪੜ੍ਹਾਈਆਂ ਤੋਂ ਬੜਾ ਜ਼ੋਰ ਹੈਗਾ। ਅੱਗੇ ਪੁੱਤਰ ਪੜ੍ਹਾਈਆਂ ਦਾ ਇੰਨਾ ਜ਼ੋਰ ਨਹੀਂ ਸੀ ਹੁੰਦਾ। ਅੱਗੇ ਟਿਊਸ਼ਨ ਕਦੀ ਲਾਈ ਨਹੀਂ ਸੀ ਅਸੀਂ ਅਸੀਂ ਬਿਨਾਂ ਟਿਊਸ਼ਨ ਦੇ ਈ ਪੜ੍ਹੇ ਆ, ਅੱਜ- ਕੱਲ੍ਹ ਨਰਸਰੀ ਦੇ ਬੱਚੇ ਟਿਊਸ਼ਨਾਂ ਪੜ੍ਹਦੇ ਪਏ ਨੇ, ਬੱਚਾ ਸਕੂਲ ਜਾਂਦਾ ਨੀ ਸ ਨਾਲ ਈ ਲੱਗ ਜਾਦੀ ਏ, ਉਹ ਬੱਚਿਆਂ ਨੂੰ ਫਿਰ ਟੈਮ ਕਿੱਥੋਂ ਮਿਲਣਾ ਅੱਗੇ ਖੇਲਾਂ ਖੇਲਣ ਦਾ
ਉਹੀ ਮੈਂ ਕਹਿ ਰ ਨਾ ਮਤਲਬ ਬੱਚੇ ਦੋ ਢਾਈ ਵਜਾ ਬ ਬੱਚਾ ਆਉਦਾ ਸਕੂਲੋਂ ਘਰ ਅਤੇ ਫਿਰ ਚਾਰ ਵਜੇ ਫਿਰ ਟਿਊਸ਼ਨ ਹੁੰਦੀ ਐ।
ਹਾਂ ਉਹੀ ਗੱਲ ਹੈ ਨਾ ਫੇਰ ਆ ਕੇ ਫੇਰ ਸਕੂਲ ਦਾ ਕੰਮ ਕਰਨਾ, ਇਹ ਨੀ ਕਿ ਟਿਊਸ਼ਨ ਦੇ ਡੇੜ ਹੋ ਫਿਰ ਆ
ਪਰ ਉਹ ਸਰੀਰਕ ਵਿਕਾਸ ਨਹੀਂ ਹੋ ਰਿਹਾ ਨਾ ਜਿਹੜਾ ਖੇਲਾਂ ਕੁੱਦਾਂ 'ਚ ਹੁੰਦਾ ਸੀ।
ਹਾਂ ਸਰੀਰਕ ਵਿਕਾਸ ਤੇ ਖੇਲਣ- ਕੂਦਣ ਨਾਲ ਵੀ ਹੋ ਸਕਦਾ ਵਾ
ਉਹੀ ਤਾਂ ਗੱਲ ਐ ਨਾ ਬੱਚਾ ਦਿਮਾਗੀ ਦਾ ਤੇਜ਼ ਬਣ ਰਿਹਾ, ਪਰ ਸਰੀਰ ਕੁਛ ਨੀ ਰਹਿ ਗਿਆ ਫਿਰ
ਹਮ ਹਮ ਹਮ, ਜਿਹੜੀਆਂ- ਕਿਤਾਬਾਂ ਅਸੀਂ ਪੜ੍ਹੀਆਂ ਹੀ ਨਾ ਮਤਲਬ ਕਿ ਪੰਜਵੀਂ- ਛੇਵੀਂ ਉਹ ਤੇ ਹੁਣ ਪਹਿਲੀ- ਦੂਜੀ ਵੇਲੇ ਬੱਚੇ ਪੜ੍ਹਦੇ ਪਏ। ਬੱਚਿਆਂ ਦਿਮਾਗ ਤੇ ਬਹੁਤ
ਹਾਂਜੀ ਹਾਂਜੀ
ਹਾਂ ਤਾਂ ਈ ਤਾਂ ਉਹਨਾਂ ਨੂੰ ਖੇਲਣ ਦਾ ਟਾਇਮ ਨਾ ਮਿਲਦਾ ਹੈਗਾ, ਫਿਰ ਬੱਚੇ ਵੀ ਕੀ ਕਰਨ
ਸਹੀ ਗੱਲ ਐ, ਉਹ ਟਾਈਮ ਈ ਨਹੀਂ ਮਿਲਦਾ ਫਿਰ ਜਿਹੜਾ ਥੋੜਾ ਬਹੁਤਾ ਤਾ ਜਿਹੜਾ ਟਾਈਮ ਮਿਲਦਾ ਰਾਤੀ ਤਾਂ ਉਹ ਬੱਚੇ ਮਾਂ- ਪਿਓ ਬਾਹਰ ਨਹੀਂ ਨਿਕਲਣ ਦਿੰਦੇ ਸ਼ਾਮੀ ਫਿਰ ਉਹ ਮੋਬਾਈਲਾਂ 'ਤੇ ਗੇਮ ਖੇਡਦੇ ਨੇ ਉਹਈ
ਹਾਂ, ਸਹੀ ਗੱਲ ਐ ਤੇ
ਹਾਂਜੀ ਹਾਂਜੀ
ਹੂੰ
ਉਹ ਬਸ ਫਿਰ ਮੋਬਾਇਲਾਂ ਦੀ ਆਦਤ ਪੈ ਜਾਂਦੀ ਐ ਬੱਚਿਆਂ ਨੂੰ ਵੀ ਨਾ
ਅਹ ਹੁਣ ਅੱਜ -ਕੱਲ ਕੀ ਕਹਿੰਦੇ ਸਵੀਮਿੰਗ ਪੂਲ ਜੇ ਬਣੇ ਹੋਏ ਨੇ ਉਹਦੇ ਵਿੱਚ ਈ ਸਾਰੇ ਨਹਾਈ ਜਾਂਦੇ ਨੇ, ਅੱਗੇ ਨੀ ਤੇ ਟਿਊਬਵੈਲ ਹੁੰਦੇ ਹੀ ਪਿੰਡਾਂ ਵਿੱਚ, ਟਿਊਬਵੈਲ ਥੱਲੇ ਨਹਾਉਣਾ, ਏ ਠੰਡਾ- ਠੰਡਾ ਪਾਣੀ ਮਜ਼ਾ ਆ ਜਾਣਾ।
ਮੈਂ ਜਾਂਦਾ ਸਗੋਂ ਆਪਣੇ ਦੋਸਤ ਨਾਲ ਜਾਂਦਾ ਵਾ ਗਰਮੀ ਚ ਟਿਊਬਵੈਲ ਕਰਦੇ ਨਾ ਮਤਲਬ ਸੰਡੇ ਸੰਡੇ ਨੂੰ ਉਹ ਜਿਹੜਾ ਮਤਲਬ ਸਵੀਮਿੰਗ ਪੂਲ ਚ ਜਿਹੜਾ ਪਾਣੀ ਹੈਗਾ ਐ, ਉਹ ਮਜ਼ਾ ਹੈਗਾ ਜਿਹ ਟਿਊਬਵੈਲ ਚ ਚੁੰਮੇ ਨਾ
ਟਿਊਬਵੈਲ ਦਾ ਮਜ਼ਾ ਈ ਵੱਖਰਾ ਐ, ਠੰਡਾ- ਠੰਡਾ ਪਾਣੀ ਖੇਤ ਪਿੰਡਾਂ ਦਾ ਅਹ
ਉਹ ਤਾਂ ਇਵੇਂ ਆਂਦਾ ਐ, ਮਤਲਬ ਜਿਵੇਂ ਬਿਲਕੁਲ ਬਰਫ਼ ਵਾਲਾ ਪਾਣੀ ਹੋ ਨਾ ਮਜ਼ੇਦਾਰ ਜਾਂ ਪੂਰੀ ਗਰਮੀ ਪਜਾ ਦਿੰਦਾ ਇੱਕਦਮ
ਆਂ- ਹਾਂ
ਮਿਆਂ ਜੀ ਕੇ ਐਹ ਤਾਂ ਮਤਲਬ ਜਿਵੇਂ ਸਵੀਮਿੰਗ ਪੂਲ ਵਾਲਾ ਪਾਣੀ ਹੁੰਦਾ, ਕੈਮੀਕਲ ਵਾਲਾ ਮਿਲਿਆ ਹੋਇਆ।
ਹਾਂ-ਹਾਂ ਉਹੀ ਨਾ ਜਿਵੇਂ ਹੁਣ ਅੱਜ- ਕੱਲ ਸਾਇੰਸ ਨੇ ਤਰੱਕੀ ਕੀਤੀ ਹੋਈ ਐ, ਚਲੋ ਦੇਸ਼ ਅੱਗੇ ਵੱਧਦਾ ਪਿਆ ਵਾ ਪਰ ਇਹ ਐ, ਬਿਮਾਰੀਆਂ ਵੀ ਉਨੀਆਂ ਵੱਧਦੀਆਂ ਪਈਆਂ ਨੇ। ਮਤਲਬ ਕੀ ਫੈਦੇ ਵੀ ਐ, ਤੇ ਨੁਕਸਾਨ ਵੀ ਹੈਗੇ ਆ।
ਹਾਂਜੀ-ਹਾਂਜੀ, ਐਹ ਤਾਂ ਗੱਲ ਹੈਗੀ ਏ
ਉਹੀ ਗੱਲ ਐ ਨਾ, ਪਰ ਹੁਣ ਕੀ ਕਰ ਸਕਦੇ ਆ, ਫਿਰ ਚੱਲਣਾ ਪੈਂਦਾ ਦੁਨੀਆਂ ਦੇ ਨਾਲ। ਜਿਵੇਂ, ਹਮ- ਹਮ ਮੈਂ ਚਾਹੁੰਦੀ ਸਗੋਂ ਪਹਿਲਾਂ ਜਮਾਨਾਂ ਫਿਰ ਵਾਪਸ ਆਜੇ, ਆਪਣਾ ਖੁੱਲਾ ਵਾਤ ਵਾਤਾਵਰਨ ਹੋਵੇ, ਖੁੱਲੀਆਂ ਹਵਾਵਾਂ ਹੋਨ।
ਸਹੀ ਗੱਲ ਐ
ਹਮ, ਹੁਣ ਅੱਜ- ਕੱਲ ਪੇੜ ਹੀ ਕੱਟੀ ਜਾਣ ਦੇ ਨੇ, ਆਕਸੀਜਨ ਕਿੱਥੋਂ ਮਿਲਣੀ ਐ, ਇਹ ਵੀ ਗੱਲ ਹੈ। ਬੱਚੇ ਬਾਹਰ ਨਿਕਲਦੇ ਨੇ ਗਰਮੀ- ਗਰਮੀ ਕਰਦੇ ਨੇ, ਅੱਗੇ ਬਾਹਰ ਨਿਕਲਦੇ ਹੀ ਠੰਡੀਆਂ- ਠੰਡੀਆਂ ਹਵਾਂ ਹੁੰਦੀਆਂ ਹੀ।
ਹਾਂਜੀ- ਹਾਂਜੀ।
ਹੁਣ ਅੱਜ- ਕੱਲ ਹਵਾ ਹੀ ਨੀ, ਮਤਲਬ ਕਿ ਪੇੜ ਹੀ ਨੀ ਹੈਗੇ ਨੀਗੇ।
ਦਿਨ ਗਰ 'ਚ ਏ ਸੀ ਚੱਲਦੇ ਨੇ ਅੱਜ -ਕੱਲ।
ਹਾਂ ਵ੍ਰਿਕਸ਼ਾਂ ਨੂੰ ਕੱਟ- ਕੱਟ ਕੇ ਬਸ ਪਲਾਟ ਕੱਢੀ ਜਾਂਦੇ ਨੇ ਆਪਣਾ, ਹਾਂ
ਜਾਂਦੇ ਨੇ।
ਉਹੀ ਨਾ
ਹਾਂਜੀ- ਹਾਂਜੀ ਪੈਲਾਂ ਤੇ ਪਹਿਲਾਂ ਇੱਕ ਨਾ ਓ ਪੇੜ ਹੁੰਦਾ ਸੀ ਜੇੜਾ ਉਹ ਕਹਿੰਦੇ ਨੇ ਨਾ ਪਿੱਠੂ ਗਰਮ, ਉਹ ਕੇੜਾ ਹੁੰਦਾ ਸੀ ਪਿੱਠੂ ਗਰਮ ਉਹ ਕਿੱਦਾਂ ਹੁੰਦਾ ਸੀ, ਮੈਂ ਨਾਂ ਸੁਣਿਆ ਖਾਲੀ, ਇੱਕ ਉਹ ਖੇਲ ਹੁੰਦਾ ਸੀ ਪਿੱਠੂ ਗਰਮ।
ਅੱਛਾ-ਅੱਛਾ, ਹਾਂ-ਹਾਂ
ਮੈਨੂੰ ਨਾ, ਨਾਂ- ਨਾਂ ਸੁਣਿਆ ਖਾਲੀ, ਮੈਂ ਕਿਹਾ ਪੁਰਾਣਾ ਗੇਮ ਹੋਣਾ, ਮੈਂ ਜਾਣਨਾ ਐ ਕਿ ਕਿੱਦਾਂ ਹੁੰਦਾ ਸੀ ਉਹ।
ਇਕ ਤੇ ਮਾਰੀ ਦਾ ਹੁੰਦਾ ਹੀਗਾ ਗੋਲਾ ਜਿਹਾ ਬਣਾ ਕੇ ਨਾ ਭਾਵੇਂ ਕੱਪੜੇ ਦਾ ਗੋਲਾ ਬਣਾ ਲੋ। ਆਂ, ਤੇ ਉਹ ਆਪਣੀ ਪਿੱਠ ਨੂੰ ਬਚਾਉਣਾ ਹੁੰਦਾ, ਕਿ ਮੇਰੇ ਲੱਗੇ ਨਾ।
ਅੱਛਾ- ਅੱਛਾ-ਅੱਛਾ-ਅੱਛਾ
ਹਾਂ ਇਹ ਗੇਮ ਹੁੰਦੀ ਸੀਗੀ, ਬੜਾ ਹੀ ਮਜ਼ਾ ਆਂਦਾ ਸੀਗਾ।
ਮਤਲਬ ਉਹ ਪੱਥਰ ਜੇ ਜਿਵੇਂ ਵਿੱਚ ਰੱਖ ਕੇ ਫੇਰ ਉਹ ਤੋੜਦੇ ਆ ਗੇਏ ਸੀ ਉਹ।
ਹਾਂ, ਲਾਟੂ ਬੜੇ ਖਰੀਦੇ ਮੈਂ, ਮਿੱਟੀ ਦੇ ਲਾਟੂ ਨਹੀਂ ਸੀ ਆਉਂਦੇ ਹੁੰਦੇ।
ਹਾਂਜੀ- ਹਾਂਜੀ- ਹਾਂਜੀ।
ਤੇ ਓ ਬੜੇ ਖੇਲੇ ਮੈਂ।
ਅੱਛਾ- ਅੱਛਾ, ਅੱਛਾ- ਅਛਾ।
ਹਾਂ ਉਹ ਰੇਸ ਲਾਈਦੀ ਹੁੰਦੀ, ਕੀਹਦਾ ਲਾਟੂ ਪਹਿਲੇ ਡਿੱਗਦਾ ਵਾ।
ਅੱਛਾ, ਹਾਂਜੀ- ਹਾਂਜੀ, ਹਾਂਜੀ ਅੱਜ ਕੱਲ ਕਿੱਥ ਇੱਥੇ ਰਹੇ, ਅੱਜ- ਕੱਲ ਤਾਂ ਵਿਕਦੇ ਨਹੀਂ ਹੈਗੇ ਉਹ
ਹਾਂ- ਹਾਂ ਹੋਰ, ਅੱਜ- ਕੱਲ ਇਹੋ ਜਿਹੀਆਂ ਗ ਖੇਲਾਂ ਹੁਣ ਰਹਿ ਹੀ ਨੀ ਗਈਆਂ, ਚੀਜ਼ਾਂ ਹੀ ਨੀ ਮਿਲਦੀਆਂ ਤੁਹਾਨੂੰ ਅੱਜ- ਕੱਲ ਬੱਚਿਆ ਨੂੰ ਹਾਈ ਲਾਈਟ।
ਜੇੜੀ ਐ ਬਣੀਏ। ਸਾਡੇ ਇੱਥੇ ਪਿੰਡ ਦੇ ਹੀ, ਤੇ ਉੱਥੇ ਗਿਆ ਸੀ ਨਾ, ਉੱਥੇ ਵੇਖੀ ਮੈਂ ਪੁਰਾਣੀ ਖੇਡਾਂ ਕਾਫੀ ਤਦਾ ਖੇਡਾਂਏਦੀਆ ਐਵੇਂਕੇ ਮੈਨੂੰ ਪਤਾ ਹੀ ਨੀ ਹੈਗਾ ਕਿ ਐਵੀ ਖੇਡ ਹੁੰਦੀ ਪਈਏ ਓਥੇ ਮਤਲਬ ਐ ਸ਼ੋ ਪੀਜ਼ੇ ਬਣੇ ਨੇ ਨਾ ਜਿਵੇਂ ਫੋਟੋ ਵਗੈਰਾ ਖਿਚਾਣ ਵਾਸਤੇ ਉਥੇ ਕਿੱਥੇ ਵੇਖੇ ਨੇ ਮੈਂ ਦੋ-ਤਿੰਨ ਖੇਲ ਜਿਵੇਂ ਗਿੱਲੀ-ਡੰਡਾ ਖੇਲਦੇ ਪਏ ਨੇ।
ਜਿੰਨੀ ਦੇ ਨੂੰ ਗੁੱਡੀਆਂ ਉੜਾ ਆ ਟਾਈਮ ਹੁੰਦਾ ਵਾ, ਸਾਰਾ ਦਿਨ ਐਵੇਂ ਈਂ ਨਿਕਲ ਜਾਣਾ ਐ ਪੜ੍ਹਾਈਆਂ 'ਚ ਘੇਰੇ 'ਚ ਵੈਸੇ ਨੀ ਗੁੱਡੀ ਉੜਦੀ।
ਹਾਂਜੀ-ਹਾਂਜੀ ਉੱਥੇ ਮੈਂ ਵੇਖਿਆ, ਓ ਗਿੱਲੀ-ਡੰਡਾ ਖੇਲਦੇ ਪਏ ਸੀ ਜਿਵੇਂ ਮਤਲਬ, ਓ ਜਿਹੜੀ ਹਵੇਲੀ ਹੈਗੀ ਨਾ ਉੱਥੇ ਸ਼ੋਪੀਜ 'ਚ ਬਣੇ ਨੇ ਓਥੇ ਮੈਨੂੰ ਐ ਵਿਖੇਆ ਮੈਂ ਕੇਆ ਗੁੱਲੀ-ਡੰਡਾ ਗੁੱਲੀ-ਦੰਦਾਂ ਵੀ ਮੈਨੂੰ ਉੱਥੇ ਪਤਾ ਲੱਗਿਆ ਕਿ ਐਵੀ ਖੇਲਦੇ ਗੱਲੀ-ਡੰਡਾ।
ਹਾਂ, ਗੁੱਲੀ-ਡੰਡਾ ਵੀ ਖੇਲੀ ਦਾ ਸੀ, ਬੋਤ ਪੁਰਾਣੀਆਂ ਗੇਮਾਂ ਬੋਤ ਹੈਗੀਆਂ ਨੇ, ਓਨਾਂ ਨੂੰ ਖੇਲ ਕੇ ਬੜਾ ਈ ਮਜਾ ਆਦਾਂ ਏ, ਰੇਸ ਲਨੀਂ ਏਕ ਦੂਜੇ ਨਾਲ। ਕੇੜਾ, ਪੈਲੇ ਮਤਲਬ ਕਿ ਪੋਂਚਦਾ ਅੱਗੇ।
ਏਕ ਓਵੀ ਬੜਾ ਖੇਲਦੇ ਸੀ, ਓ ਪੋਸ਼ਣਪਾਂ ਹੁੰਦੈ ਓ।
ਪੋਸ਼ਨ ਪਾ ਵੀ, ਪੋਸ਼ਨ ਪਾ, ਬੱਤੀ ਚੱਲ ਜਾਣੀ। ਤੇ ਸਾਰੇਆਂ ਨੇ ਬਾਰ ਨਿਕਲ ਕੇ ਬੱਚੇਆਂ ਨੇ ਖੇਲਣਾ ਬਤੀਏ ਆਜਾ, ਬਤੀਏ ਆਜਾ ਬਤੀ ਤੀ ਆਜਾ ਹੁਣ, ਅੱਜ -ਕੱਲ ਕਿੱਥੇ? ਹੁਣ ਅੱਜ- ਕੱਲ ਬੱਤੀ ਚੱਲ ਗਈ ਤੇ, ਇਨਵਰਟਰ ਚੱਲ ਗਏ ਨੇ। ਅੰਦਰ ਈ ਰੈਂਨਾ, ਵਾ ਜਦੋਂ ਬੱਤੀ ਜਾਣੀ ਸਾਰੀ ਗਲੀ ਦੇ ਬੱਚੇਆਂ ਨੇ ਬਾਰ ਆ ਜਾਣਾ, ਇਸੇ ਬਾਨੇ। ਖੇਲਨਾ, ਹੱਸਣਾ-ਖੇਲਨਾ।
ਸਈ ਗੱਲ ਏ, ਏਕ ਓ ਜੇੜੀ ਮਤਲਬ ਗੋਲ ਘੇਰਾ ਜਾ ਮਨਾ ਕੇ ਓ ਮਤਲਬ ਬੁੱਢੀ ਮਾਈ ਕਿੱਥੇ ਜਾ ਰਿਏ, ਓਵੀ ਮਨਾਣਜੇ ਓ ਕੱਪੜੇ ਤੋਲਾਂ ਓਵੀ ਬੜਾ ਖੇਲਦੇ ਸੀ, ਓਵੀ ਮੈਨੂੰ ਮਜ਼ਾ ਆਂਦਾ ਸੀ ਓਵੀ ਅੱਜ- ਕੱਲ ਬੱਚੇ ਚੇ ਖੇਲਦੇ ਦੇਖਦੇ ਈ ਨੀਂਐ ਤਾਂ ਗੇਮਾਂ
ਹਾਂ-ਹਾਂ। ਓਹੀ, ਨਾ ਅੱਜ-ਕੱਲ ਮਤਲਬ ਕੀ ਹੁੰਦੇ ਹੀ ਨਾ ਯਾ ਰੈਈਨੀਂ ਗਯਾ ਪੈਲਾਂ ਪੁਰਾਣਾ ਜਮਾਨਾ ਨਾ। ਹੂੰ, ਬੜੀ ਯਾਦ ਆਂਦੀ ਪੁਰਾਣੇ ਜਮਾਨੇ ਦੀ, ਜੀ ਕਰਦਾ ਫੇਰ ਫੇਰ ਓਹੋ ਜੇ ਖੁੱਲ੍ਹੇ ਵਾਤਾਵਰਨ ਹੋਣ ਤੇ, ਖੁੱਲੀਆਂ ਬੱਚੇ ਖੇਲਾਂ-ਖੇਲਣ। ਪੜਾਈ ਦਾ ਜੋਰ ਥੋੜਾ ਘੱਟ ਦੇਵੇ ਸਰਕਾਰ ਬੱਚਿਆ ਤੋਂ।
ਹਾਂਜੀ-ਹਾਂਜੀ ਸਹੀ ਗੱਲ ਐ। ਮਤਲਬ ਪੇੜ ਤੇ ਓ ਜੇੜੇ ਓ ਅੰਬ ਵੀ ਜੇੜੇ ਅੰਬੀਆ ਹੁੰਦੀਆਂ ਸੀ, ਓ ਤੋੜਦੇ ਸੀ। ਪੇੜ।
ਕੁਛ ਕੱਟੇ ਜਾ ਰੇਆ ਏਨਾਂ ਤੇ ਰੋਕ ਲਗਾਈ ਜਾਵੇ, ਤਾਂ ਕਿ ਆਕਸੀਜਨ
ਜੀ ਹਾਂਜੀ।
ਠੰਡੀ-ਠੰਡੀ ਹਵਾ ਚੱਲੇ।
ਹਾਂਜੀ।
ਓਈ ਨਾ ਬੱਚੇ ਜਰਾ ਜੇ ਬਾਰ ਨਿਕਲਦੇ, ਗਰਮੀ-ਗਰਮੀ ਕਰਦੇ।
ਹਾਂਜੀ, ਮੈਂ ਕੈ ਰੇਆ ਹਾਂ, ਪੈਲਾਂ ਪੇੜ ਜੇੜੇ ਹੁੰਦੇ ਸੀ ਉੱਥੇ ਜੇੜੀ ਅ ਅੰਬੀਆਂ ਨੀ ਤੋੜਦੇ ਸੀ ਜਿੱਥੇ ਕਿਸੇ ਦੇ ਮਤਲਬ ਅੰਬੀਆਂ ਨੂੰ ਆਈਆਂ ਹੁੰਦੀਆਂ ਸੀ ਜਾਂ, ਫਲ ਆਏ ਹੁੰਦੇ ਸੀ ਓਵੀ ਤੋੜਦੇ ਸੀ। ਹਾਂ, ਜਾਮਣ ਤੋੜਦੇ ਸੀ, ਓ ਖਾਂਦੇ ਸੀ ਤੋੜ ਤੋੜ ਕੇ, ਓ ਬੜੇ ਸਵਾਦ ਲੱਗਦੇ ਸੀ।
ਹਾਂ, ਓਤੇ ਅਪਨੇ ਆਪ ਈਂ ਡਿੱਗ ਜਾਂਦੇ ਸੋਣ ਦੇ ਮੀਨੇ 'ਚ।
ਹਾਂਜੀ -ਹਾਂਜੀ, ਹਾਂਜੀ ਤੇ ਅੱਜ- ਕੱਲ੍ਹ ਤਾਂ ਮਤਲਬ ਕਿਸੇ ਦੇ ਵੱਲ ਪੇੜ ਵੱਲ ਮਤਲਬ ਹਲਕਾ ਜਿਹਾ ਤੋੜੋ ਵੀ ਨਾ ਇੱਕਦਮ ਬੰਦਾ ਮਤਲਬ ਉਹ ਆ ਜਾਂਦਾ ਏ, ਹਾਂਜੀ।
ਬੜੇ ਹੈ ਡਿੱਗੀ ਹੋਈ ਚੀਜ਼।
ਡਿੱਗੀ ਚੀਜ਼ ਖਾਣੀ ਨੀ ਐ, ਐ ਓ ਬੜੀ ਚੀਜ਼
ਉਹਨਾਂ 'ਚ ਬਥੇਰੀ ਤਾਕਤ ਹੁੰਦੀ ਹੀ, ਹੁਣ ਅੱਜ
ਹਾਂਜੀ- ਹਾਂਜੀ ਸਹੀ- ਸਹੀ ਗੱਲ ਐ, ਉਹ ਸਗੋਂ ਚੰਗੇ ਹੁੰਦੇ ਨੇ ਉਹ ਬਿਲਕੁਲ
ਉਹਨਾਂ 'ਚ ਜਾਨ ਨੀ ਗੀ ਬਜ਼ਾਰੀ ਜਾਮਨੂਆ ਚ ਮਾਸਾ ਜਾਨ ਨੀ ਹੈਗੀ।
ਹਾਂਜੀ -ਹਾਂਜੀ, ਬਜਾਰੀਂ ਤਾਂ ਮਸਾਲੇ ਵਾਲੇ ਹੁੰਦੇ ਨੇ ਸਭ।
ਹਾਂ, ਉਹ ਪਹਿਲੀ ਮੌਜ ਮਸਤੀ ਪਹਿਲੀ ਸੀ।
ਹਾਂਜੀ -ਹਾਂਜੀ ਇਹ ਤਾਂ ਹੈ ਈ ਐ, ਚਲੋ ਸਸ ਰੀ ਅਕਾਲ। ਮਸ ਆਉ ਕਦੇ ਫਿਰ ਇੱਧਰ ਆਓ, ਚੱਕਰ ਲਾਓ।
ਹਾਂ- ਹਾਂ ਲਾਵਾਂਗੇ ਚੱਕਰ ਪੁੱਤਰ, ਤੂੰ ਆਜੀ ਕਿਹੈ ਵੇਲੇ।
ਕੋਈ ਨੀ ਆਵਾਂ
ਹਾਂ ਤੈਨੂੰ ਮੈਂ ਹੋਰ ਵੀ ਗੇਮਾਂ ਦੱਸ ਦੱਸਾਂ ਗੀ।
ਠੀਕ ਆ ਠੀਕ, ਠੀਕ ਸਤਿ ਸ਼੍ਰੀ ਅਕਾਲ ਜੀ।
ਹਾਂ ਸਸਰੀ